ਸਤਿ ਸ੍ਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਜੀ ਹਾਂਜੀ ਵਧੀਆ ਵਧੀਆ ਹੋਰ
ਹੋਰ ਕੀ ਕਰ ਰਿਹੇ ਹੋ ਬਸ ਨਾਸ਼ਤਾ ਕਰਕੇ ਤੇ ਫਰੀ ਹੋਏ ਹੋਣਾ
ਹਾਂਜੀ ਅਸੀਂ ਵੀ ਬ ਸਫ਼ਾਈ ਸ ਰੀ ਕਰਕੇ ਹੁਣੇ ਫ੍ਰੀ ਹੋਈ ਨੇ
ਅੱਛਾ ਸਫਾਈਆਂ ਕੀਤੀਆਂ ਨਹੀਂ ਮੈਂ ਸਫ਼ਾਈਆਂ ਦਾ ਕੰਮ ਵਾਲੀ ਕਰ ਗਈ ਸੀ ਅੱਜ ਤੇ ਨਾਸ਼ਤਾ ਕਰਕੇ ਫ੍ਰੀ ਹੋ ਜਾ ਹਾਲ ਤੇ ਕੱ ਪੜ ਕਪੜ ਸੁੱਕਣੇੇ ਪਾਣਾਨਾਂ ਕੁਟ ਚ ਜਾਾ ਕੇ
ਅੱਛਾ ਅੱਛਾ ਹਮ ਧੁੱਪ ਵੀ ਬੜੀ ਹੋਈਦੀ ਨਾ
ਹਾਂਜੀ ਉਹ ਤੇ ਸੁੱਕ ਜਾਂਦੇ ਇੱਕ ਦੋ ਘੰਟਿਆਂ ਚ ਤੇ ਨਾ ਉੱਪਰ ਜਾਣ ਦਾ ਵੀ ਧਿਆ ਲਸਉਂਦਾ ਨਾ ਕੱਪੜੇ ਪਾ ਕੇ ਵੀ ਆ ਜਾਂਦੇ ਹ ਹੁਣ ਲਾਹ ਕੇ ਬੋਲਿਆ ਹੈ
ਸਦੇ ਫਿਰ
ਹਾਂ ਸ਼ਾਮੀ ਜਾ ਕੇ ਲੈਂਦੇ ਨੇ ਕੱਪੜੇ
ਹੋਰ ਸੁਣਾਓ ਕੁਛ ਨੀ ਬਸ ਫੀ ਬੈਠੀ ਸੀ ਹੋਰ ਤੁਸੀਂ ਦੱਸੋ ਗਏ ਨੇ ਕਿਤੇ
ਖਾਂਦੀ ਵੀ ਨਹੀਂ ਜਾਵਾਂਗੇ ਹਾਲੇ ਤਾਂ ਨਹੀ ਗਏ ਉਹਨਾਂ ਮੇਰੇ ਦਿਓਰ ਨਾਲ ਕੋਈ ਕੰਮ ਪੈ ਗਿਆ ਸੀ ਤੇ ਹੁਣ ਸੋਚਿਆ ਤਾਂ ਦਸ ਤੇ ਤਰੀਕ ਤੋਂ ਬਾਅਦ ਜਾਵਾਂਗੇ ਕਿੱਥੇ ਗਏ ਤਾਂ
ਹਾਂਜੀ
ਉਹ ਬਾਹਰ ਚਲੇ ਗਏ ਨੇ ਦੋ ਚਾਰ ਦਿਨ ਕੁੱਤਾ
ਅੱਛਾ ਜੀ ਨਹੀਂ ਅੱਸੀ ਹੋ ਜਾਏਗੀ ਤੇ ਸਿਡੀੀ ਨਵ ਉ ਕੋੋਰੀ
ਅੱਛਾ ਟ੍ਰੇਨ ਚ ਜਾਣਾ ਤੁਸੀਂ
ਹਾਂਜੀ ਹਾਂਜੀ ਸੀਟਾਂ ਗੱਡੀਆਂ ਬਹੁਤ ਜ਼ਿਆਦਾ ਰਸ਼ ਗੱਡੀਆਂ ਚ
ਹਾਂ ਗੱਦੀਆਂ ਚ ਤੇ ਗੱਦੀ ਚ ਤਾਂ ਰਸ਼ ਬਹੁਤ ਜ਼ਿਆਦਾ ਹੈਗਾ ਹਮ ਪਰ ਐਵੇਂ ਨਾ ਬੱਚੇ ਜੇ ਮਗਰ ਪੈ ਜਾਂਦੇ ਨੇ ਜਾਣ ਵ ਜਾਣਾ ਜਾਣਾ
ਹਾਂਜੀ ਹਾਂਜੀ ਆਪ ਤੇ ਅਸੀਂ ਚਲੋ ਇੱਕ ਕਿਲੇ ਮਨ ਆਪਣਾ ਉਹ ਕਰ ਲਾਂਗੇ ਪਰ ਬੱਚੇ ਨੀ ਨਾ ਕਰ ਪਾਉਂਦੇ
ਹਾਂ ਬੱਚੇ ਤਾਂ ਐਡਜਸਟਮੈਂਟ ਕਰ ਨੀ ਸਕਦੇ ਉਹ ਤੇ ਕਹਿੰਦੇ ਸਾਨੂੰ ਖੁੱਲੀ ਸੀਟ ਸਾਨੂੰ ਚਾਹੀਦੀ ਹੈ ਅਸੀਂ ਆਰਾਮ ਨਾਲ ਵੀ ਬਹਿਣਾ ਵ ਵੈਂ ਕਿੱਥੇ ਸਲਾਬ ਬਣਾਈ ਦੀ ਆ ਹਝ ਬਾਹਰ
ਹਾਂਜੀ ਉੱਥੇ ਜਾਵਾਂਗੇ ਲੁਧਿਆਣੇ
ਅੱਛਾ ਅੱਛਾ
ਹਾਂਜੀ
ਹੋਰ ਸੁਣਾ ਬ ਵਧੀਆ ਵਧੀਆ ਵਧੀਆਾਂ
ਅਹ ਕੀ ਬਣਾਇਆ ਆਜ
ਅੱਜ ਬਸ ਕੁਛ ਨ ਬਣਾਇਆ ਪਨੀਰ ਪਿਆ ਦਾ ਸੀ ਸੁੱਕਾ ਮੰਮੀ ਤੇ ਕਹਿੰਦੀ ਸੀ ਉਹ ਬੱਚੇ ਆਏ ਨੇ ਟਿਊਸ਼ਨ ਤੇ ਕਹਿੰਦੇ ਰਾਜਮਹ ਚੌਲ ਬਣਾ ਦੋ ਮੈਂ ਕਿਹਾ ਨਹੀਂ ਅੱਜ ਕੰਮ ਬੜਾ ਵ ਹਹ ਮੈਂ ਚ ਘਰ ਬਣਾਵਾਂਗੀ ਉਹ ਮੈਂ ਕਿਹਾ ਸੀ ਨਾ ਮੇਨੂੰ ਦਣੇ ਕਹੀ ਦੀ ਹੈ ਸ਼ੂਰ ਕਰਕੇ ਫੇਿਰ ਇਕੱਲਿਆਤ ਕੰਮ ਨੀ ਨਾ ਹੁੰਦਾ ਬਸ ਸਾਰਾ ਕੰਮ ਕਰਨਾ ਪੈਂਦਾ ਵ
ਹਾਂਜੀ
ਉਹ ਤੇ ਇਹ ਵਿੱਚ ਨਾਸ਼ਤਾ ਬਣਾ ਦਿੰਦੇ ਨੇ ਹਾਂ ਨਾਸ਼ਤਾ ਬਣਾ ਦਿੰਦੇ ਨੇ ਹਮ ਨਾਸ਼ਤਾ ਕਿ ਉਹ ਬਣਾਦੇ ਨਾ ਤੇ ਮੈਂ ਜਿਹੜੇ ਕੱਪੜੇ ਕੱਪੜੇ ਸੁੱਕਨਣੇ ਪਾਉਣੇ ਹੁੰਦੇ ਨੇ ਉਹ ਪਾ ਦਿੰਦੀ ਹਾਂ ਤੇ ਹੁਣ ਆਸ ਤਾਂ ਵੀ ਆਪ ਬਣਾਉਣਾ ਕੱਪੜੇ ਸੁਪੜੇ ਪਾ ਕੇ ਆਉਂਣੇ ਨੇ
ਹਾਂਜੀ ਕੱਲਿਆ ਤਾਂ ਫੇਰ ਕੰਮ
ਹਮ ਜਿਆਦਾ ਹੋ ਜਾਂਦਾ ਮੈਂ ਹੋਰ ਤੁਸੀਂ ਕੀ ਬਣਾਇਆ
ਅਸੀ ਅੱਜ ਅਹ ਉਹ ਬਣਾਇਆ ਆ ਬਸ ਦੇੇਸਣ ਨੀ ਹੁੰਦਾ
ਅਛਾ ਵੇਸਣ ਦੇ ਚ ਕੀ ਕਰ ਕਰੇਲੇ ਕੀ ਕਰਿੰਦੇ ਨੇਨੂੰ
ਵੇਸਮ ਦੀ ਹਾਂਜੀ ਹਾਂਜੀ
ਅਸੀਂ ਨ ਕਦੀ ਬਣਾਇਏ ਮੇਰੇ ਸਹਰੇ ਪਰਿਵਾਰ ਚ ਕਦੀ ਨੀ ਬਣਾਉਂਦੇ ਮੇਰੇ ਪੇਕੇ ਹੀ ਬਣਾਉਂਦੇ ਨੇ ਉਹ ਤਾਂ ਪਤਾ ਕੀ ਗੰਦ ਕਹਿੰ ਦਿੰਦੇ ਨੇ ਇਹਨੂੰ ਨਸ਼ਾ ਦਿੰਦੇ ਨੇ ਇਹਨੂੰ ਕਹਿਦੇ ਡੇਲੀ ਨੀ
ਜੱਟੇ ਵੈਸੇ ਤੇ ਹਿੰਦੂ ਤੇ ਜੱ ਜਟੇ ਦੀ ਸਬਜ਼ੀ ਕਹਿੰਦੇ ਨੇ।
ਸਾਡੇ ਤੇ ਡੱਕਰੇ ਕਹਿੰਦੇ ਨੇ ਮੇਰੀ ਮਦਰ ਮੇਰੀ ਮ ਮੇਰੀ ਕਿ ਐ ਨਾ ਉਹ ਬਣਾ
ਹਾਏ, ਅੱਛਾ ਜੀ।
ਤੇ ਮੈਂ ਆਪਣੇ ਸਹੁਰੇ ਪਰਿਵਾਰ ਚ ਕਦੀ ਨੀ ਬਨਾਇਆ ਅੱਜ ਤੱਕ ਕਦੀ ਨੀ ਬਨਾਇਆ।
ਅੱਛਾ ਨਹੀਂ ਵਧੀਆ ਸਵਾਦ ਲੱਗਦਾ।
ਬਣਾਂਦੇ ਕਿਵੇਂ ਨੇ ਉਨਝ ਪੇਕੇ ਪਤਾ ਵੇ ਬੇਸਣ ਨੂੰ ਕਾੜਕੇ ਫੇਰ
ਹਾਂਜੀ ਵੇਸਣ ਨੂੰ ਹਾਂਜੀ ਵੇਸਣ ਨੂੰ ਥੋੜ੍ਹਾ ਗੁੰਨ੍ਹ ਲੈਣਾ। ਵਿੱਚ ਥੋੜਾ ਜ ਘਿਓ ਪਾ ਲਓ ਤੁਸੀਂ ਤੇ ਨਮਕ, ਮਿਰਚ, ਹਲਦੀ ਪਾ ਕੇ ਥੋੜ੍ਹਾ ਜਿਹਾ ਵਿੱਚ ਅਨਾਰ ਦਾਣਾ ਪਾ ਲਓ ਉਹਨੂੰ ਫੇਰ ਚੰਗੀ ਤਰ੍ਹਾਂ ਗੁੰਨ ਲੈਣਾ ਥੋੜਾ ਸੋਫਟ ਮਤਲਬ ਹੋ ਜਾਏ, ਹੱਥਾਂ ਨੂੰ ਚਿਪਕੇ ਨਾ ਜਦੋਂ ਤੁਸੀਂ ਘਿਓ ਪਾਓਗੇ ਨਾ ਹੱਥਾਂ ਨੂੰ ਨ ਚਿਪਕੇੇਗਾ ਫੇਰ ਥੋੜਾ- ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਗੁੰਨ ਲਓ ਚੰਗੀ ਤਰ੍ਹਾਂ ਫੇਰ ਉਹਨੂੰ ਅਹ ਗ ਮਤਲਬ ਲੰਬੇ-ਲੰਬੇ ਨਾ ਉਹ ਬਣਾ ਲੋ ਥੋੜੀ-ਥੋੜੀ ਗੋਲੀਆਂ ਲੈ ਕੇ ਉਹਨੂੰ ਲੰਬਾ-ਲੰਬਾ ਵੇਲ ਲੋ ਤੇ ਪਾਣੀ ਧਰ ਦੋ ਅਹ ਪਲੇਨ ਵਾਟਰ ਸਿੰਪਲ ਪਾਣੀ ਧਰ ਕੇ ਕੜਾਹੀ ਵਿੱਚ ਤੁਸੀਂ ਉਹ ਪਾ ਦੋ ਜੋ ਬਣਾਏ ਆ ਨਾ ਲੰਬੇ ਲੰਬੇ ਵੇਲਣ ਦੀ ਤਰ੍ਹਾਂ ਪਤਲੇ-ਪਤਲੇ ਬਣਾਣੇ ਨੇ ਉਹਨੂੰ ਤੁਸੀਂ ਪਾ ਕੇ ਤੇ ਉਹਨੂੰ ਚੰਗੀ ਤਰਾਂ ਰੇਜਾ ਦਵਾ ਲੋ, ਹੈਲੋ-ਹੈਲੋ ਹੈਲੋ